ਹੈਲੋ
ਹੈਲੋ
ਸਸ਼ਿ ਸ਼ੀਕਾਲ ਜੀ,
ਹਾਂਜੀ, ਸਸਿਰੀ ਕਾਲ ਜੀ।
ਹੋਰ, ਕੀ ਹਾਲ ਏ ਅੱਛਾ, ਸੋਨ ਦੀ ਤਿਆਰੀ
ਹੋ,
ਅੱਛਾ, ਦੁੱਧ ਦੱਦ ਪੀ ਲਿਆ ਤੁਸੀਂ।
ਹੋਰ।
ਅੱਛਾ, ਅੱਛਾ।
ਹੋਰ, ਤੁਸੀਂ ਸਣਾਓ ਆਪਣੀ, ਬਾਲ-ਬੱਚੇ ਠੀਕ ਨੇਂ। ਬੱਚੇ, ਠੀਕ ਨੇ ਤੁਆਡੇ।
ਹੈਲੋ।
ਹੈਲੋ।
ਆਵਾਜ਼ ਆ ਰਈ ਐ।
ਹਾਂ, ਹਾਂ, ਹਾਂ ਵਿੱਚੇ ਨੀਂ ਆਦੀ ਪੀ ਸੀ
ਅੱਛਾ, ਮੇਰੇ ਫ ਓ, ਓ, ਕੁਛ ਆ ਈ ਜਾ ਰਿਆ ਸੀ, ਥੋੜ੍ਹਾ ਨਾਂ ਡਿਸ ਓ
ਅੱਛਾ ਅੱਛਾ। ਹੋਰ, ਬੱਚੇ ਠੀਕ ਨੇ ਤੁਆਡੇ।
ਹਾਂ, ਮੈਂ ਸੁਣਿਆ ਸੀ, ਤੁਆਡੀ ਮੰਮੀ ਤੇ ਤਬੀਅਤ ਬੜੀ ਖ਼ਰਾਬ ਹੋ ਗਈ ਸੀ। ਤੁਆਡੇ, ਝਾਈ ਜੀ ਦੀ।
ਹਾਂ, ਹਾਂ, ਹੋ ਗੀ ਸੀ।
ਕੋਈ ਓ ਬਲੱਡ ਦੀ ਵੋਮ ਬਲੱਡ ਵਗੈਰਾ ਆ ਰਿਆ ਸੀ। ਅੰਦਰੋਂ ਵੋਮਟਿੰਗ ਚ।
ਅੱਛਾ।
ਹਾਂ। ਕੁਛ ਟਾਈਮ ਪੈਲੇ, ਤੇ ਮੁਲਾਣਾ ਲੈ ਗਏ ਹੋਣਗੇ, ਫਿਰ
ਹਂ, ਹਂ।
ਅੱਛਾ, ਕਿਉਂ?
ਤੇ ਬਸ ਓ ਇੰਝੇ ਈ ਰੈਂਦੇ ਨੇ ਬਸ, ਹੁਣ ਸਿਆਣਾ ਸ਼ਰੀਰ ਏ। ਤੇ ਓ ਓਨ੍ਹਾਂ ਨੂੰ, ਖਾਂਸੀ ਲੱਗੀ ਰੈਂਦੀ ਸੀ। ਤੇ ਫਿਰ ਟੈਸਟ ਵਗੈਰਾ ਕਰਾਏ ਤੇ ਫਿਰ ਅੰਦਰ ਕੋਈ ਜ਼ਖ਼ਮ, ਡਾਕਟਰ ਕੈਂਦੇ ਸੀ ਹੋ ਗੇ ਨੇ। ਓ ਤ ਤਾਂ ਨਿਉ ਹਾਂ, ਆਲਸਰ ਅਲਸਰ।
ਅੱਛਾ, ਅੱਛਾ।
ਤੇ ਹੁਣ ਤੇ ਠੀਕ ਨੇ, ਕਾਫੀ ਇਲਾਜ ਕੀਤਾ ਏ, ਹੁਣ ਠੀਕ ਨੇ।
ਅੱਛਾ, ਅੱਛਾ। ਚਲੋ, ਸ਼ੁਕਰ ਐ।
ਹਾਂ, ਦਵਾਈ ਖਾਂਦੇ ਰੈਂਦੇ ਨੇ ਦਵਾਈ ਉੱਥੋਂ, ਅੱਛੇ ਡਾਕਟਰ ਕੋਲੋਂ ਲਈ ਐ। ਤੇ ਹੁਣ ਤੇ ਕਾਫ਼ੀ ਆਰਾਮ ਏ।
ਹਂ, ਹਂ, ਹਂ, ਹਂ। ਚਲੋ, ਵਧੀਆ ਐ। ਓਨ੍ਹਾਂ ਦਾ ਤੇ ਮੈਂ ਮਿਲਲੀ ਹੋਈ ਆਂ ਬੜਾ ਮੈਂ ਓਨਾਂ ਦਾ ਤੇ ਸਿਰ, ਘਰ ਦੇ ਇੱਕ ਤਰ੍ਹਾਂ ਤੋ ਸਰਤਾਜ ਨੇ।
ਹਾਂ।
ਰੱਬ ਲੰਬੀਆਂ, ਉਮਰਾਂ ਬਖਸ਼ੇ।
ਹਾਂ, ਬਸ।
ਸਾਰਾ ਘਰ ਸਾਂਭਿਆ ਦਾ ਓਨਾਂ ਨੇਂ।
ਸੰਭਾਲਿਆ ਆ, ਬੋਤ ਸੋਹਣੀ ਤਰ੍ਹਾਂ ਸਈ ਗੱਲ ਐ।
ਬੜਾ, ਸਮਝਦਾਰੀ ਨਲ ਜਿੰਮੇਵਾਰੀਆਂ ਨਿਭਾਈਆਂ ਓਨਾਂ ਨੇ, ਸਾਨੂੰ ਦੇਖਿਆ ਸੀ।
ਹਾਂ,
ਹੂੰ, ਨਾਲੇ ਧਿਆਨ ਰੱਖ। ਰੱਖਿਆ ਕਰ ਥੋੜ੍ਹਾ ਖੁਰਾਕ, ਤਾਂ ਵੀ ਨਾ ਆਪਣਾ
ਹਾਂ, ਬਸ, ਨਈ, ਭਰਜਾਈਆਂ ਬਥੇਰਾ ਕਰਦੀਆਂ, ਹੁਣ ਅਸੀਂ ਤਾਂ ਜਾ ਨੀ ਪਾਦੇ ਵੀ ਜਲਦੀ-ਜਲਦੀ ਚ ਕਰਲਾ ਲਈਏ, ਸਾਡੇ ਕੋਲੋਂ ਜਾਇਆ ਨੀ ਜਾਂਦਾ।
ਹਾਂ, ਹਾਂ, ਹਾਂ ਕਿੱਥੇ ਜਾਇਆ ਜਾਂਦਾ ਬਾਰ ਬਾਰ ਇੰਨੀ-ਇੰਨੀ, ਦੂਰ
ਹਾਂ,
ਹੂੰ, ਚਲੋ, ਉੰਝ ਪਰਿਵਾਰ 'ਚ ਬੈਠੇ ਨੇ ਪਰਿਵਾਰ
ਹਾਂ, ਨਈ। ਤੇ, ਸਾਰੇ ਧਿਆਨ ਰੱਖਦੇ ਨੇ ਠੀਕ ਨੇ ਵੈਸੇ, ਸਭ ਧਿਆਨ ਰੱਖ ਖਾਣਾ ਲੈਣੇ
ਹੂੰ, ਚਲੋ ਵਧੀਆ, ਵਿਚ-ਵਿਚ ਮਿਲ ਆਇਆ ਕਰੋ ਨਾ ਜਾ ਕੇ, ਤੁਸੀਂ ਵੀ ਕਦੀ ਆਪਣੇ ਕੋਲ ਲੈਆ, ਕਰੋ ਕੁਛ ਦਿਨ
ਬਸ ਆਦੇ ਨੀ ਨਾ ਮੇਰੇ ਕੋਲ ਮੈਂ ਤੇ ਕਹਿੰਦੀ ਹਾਂ ਦੋ ਚਾਰ ਦਿਨ ਆ ਜਾਓ।
ਅੱਛਾ, ਦਿਨ ਹੋਰ ਹੋ ਜਾਂਦਾ ਨਾ ਥੋੜ੍ਹਾ
ਹੋਰ, ਹੋਰ ਮੈਂ ਵੀ ਸੁਣਿਆ ਸੀ ਤੁਹਾਡੇ ਸਹੁਰੇ ਦੇ ਕੰਨ 'ਤੇ ਕੀ ਹੋ ਗਿਆ ਸੀ। ਕੰਨ ਉਹਦਾ, ਉਹਨਾਂ ਦੇ ਓਪਰੇਸ਼ਨ ਹੋਇਆ ਸੀ।
ਹਾਂ-ਹਾਂ, ਉਹ ਥੋੜ੍ਹਾ ਉਹਨਾਂ ਨੂੰ ਬਸ ਕਹਿੰਦੇ ਨੇ, ਕਿ ਅ ਜਿਸ ਤਾਂ ਈਅਰਬਡ ਮਾਰਨ ਦੀ ਹੁੰਦੀ ਐ ਨਾ ਆਦਤ ਹੁਣ, ਸਾਰਿਆਂ ਨੂੰ ਹੁੰਦੀ ਐ।
ਹਾਂ, ਹਾਂ, ਹਾਂ।
ਤੇ, ਉਹ ਪਤਾ ਨੀ ਚਲਿਆ ਰੋਜ਼ ਨਹਾ ਕੇ ਇੱਕ ਰੂਟੀਨ ਸੀ ਉਹਨਾਂ ਦਾ ਮਾਰਦੇ ਸੀ।
ਅੱਛਾ-ਅੱਛਾ,
ਤੇ ਉਹ ਪਤਾ ਨੀ, ਕਿਸ ਤਰ੍ਹਾਂ ਉਹਨਾਂ ਦੇ ਹਲਕੀ ਜਿਹੀ ਫੰਗਸ, ਉੱਥੇ ਪੈਦਾ ਹੋ ਗਈ। ਉਹ ਤਾਂ ਈ ਕਹਿੰਦੇ ਆ ਨਾ ਬਰਸਾਤਾਂ ਦੇ ਦਿਨਾਂ ਨੀ ਕੁਛ ਮਾਰਨਾ ਚਾਹੀਦਾ ਕੰਨ ਚ
ਹਾਂ ਇਹਤ ਆਦਤ ਮੇਰੇ ਬੇਟੇ ਨੂੰ ਵੀ ਬੜੀ ਆ ਕੰਨ ਚ ਧੀਲੇ ਮਾਰ
ਹਾਂ ਨਈ ਨਈ ਉਹ ਫੇਰ ਨਾ ਪਤਾ ਕੀ ਐ। ਬਲਕਿ ਉਹ ਫੇਰ ਉਹਨਾਂ ਨੂੰ ਅਲਗੇ ਅਲਕੇ ਦੁਕਾਨ ਤੇ ਬੈਠੇ ਚੱਕਰ ਆਦੇ ਸੀ।
ਅੱਛਾ,
ਉਹ ਪਤਾ ਨੀ ਚੱਲਿਆ ਜਦਾ ਹਲ ਬੜੇ ਜ਼ਿਆਦਾ ਵੀ ਨੀ ਹਲਕਾ ਹਲਕਾ ਫਿਰ ਐਵੇਂ ਹੀ ਕਰਵਾ ਲਿਆ। ਫਿਰ ਪਤਾ ਹਾਂ। ਫਿਰ ਕਿਧਰੋਂ ਪਕੜ ਚ ਨੀ ਆਇਆ ਫਿਰ ਇੱਕ ਜਗ੍ਹਾ ਤੋਂ ਉਹਨਾਂ ਨੇ ਐਮ ਆਰ ਆਈ ਕਰਵਾਇਆ। ਉਹਦੇ ਚ ਆਇਆ। ਕਿ ਫੰਗਸ ਐ ਤੇ ਉਹ ਜਾ ਰੀ ਐ। ਹੁਣ ਕੰਨ ਨੱਕ ਅੱਖਾਂ ਦਿਮਾਗ ਨਾਲ ਜੁੜੇ ਹੁੰਦੇ ਨੇ।
ਹੂੰ-ਹੂੰ,
ਤੇ ਉਹ ਜਿਹੜੀ ਫੰਗਸ ਦੀ ਗਰੋਥ ਸੀ ਉਹ ਉੱਪਰ ਵੱਲ ਹੋ ਰੀ ਸੀ ਬਰੇੇਨ ਦੀ ਨਸ ਵੱਲ
ਅੱਛਾ-ਅੱਛਾ,
ਤੇ ਉਹ ਫਿਰ ਉਹਦਾ ਫਿਰ ਸਰਜਰੀ ਹੀ ਰਿਸਕੀ ਹੁੰਦੀ ਏ
ਹੂ ਹੂ
ਫਿਰ ਉਹ ਬਾਜੂ ਤੋਂ ਹੀ ਕੋਈ ਲਗਾ ਕੇ ਨਾ ਡਰਿੱਪ ਨਾਲ ਸਟੀੇਰੇਓਇਡ ਦਿੰਦੇ ਰਹੇ ਨੇ ਉਹ ਫੰਗਸ ਮਾਰਨ ਖਤਮ ਕਰਨ ਵਾਸਤੇ
ਅੱਛਾ ਅੱਛਾ
ਪਹੁੰਚਾਉਂਦੇ ਰਹਿੰ ਨੇ ਕਾਫੀ ਦਿਨ ਇੱਕ ਬਾਜੂ 'ਤੇ ਹੀ ਉਹਨਾਂ ਨੇ ਪਿੰਨ ਜੀ ਲਾ ਦਿੱਤੀ ਸੀ ਪਰਮਾਨੈਂਟ
ਅੱਛਾ
ਤਿੰਨ ਮਹੀਨੇ ਲੱਗੀ ਰਹੀਏ ਫੇਿਰ ਉਹਦੇ ਥਰੂ ਸਵੇਰੇ ਸ਼ਾਮ ਇੰਜੈਕਸ਼ਨ ਮਤਲਬ ਦਵਾਈ ਪ ਪਵਾਉਂਦੇ ਰਹੇਿੰ ਨੇ
ਅੱਛਾ
ਹਾਂ ਤੇ ਉਸ ਤੋਂ ਬਾਅਦ ਹਾਂ ਠੀਕ ਨੇ ਹੁਣ ਬਿਲਕੁਲ
ਅੱਛਾ
ਉਹੀ ਪਤਾ ਨਹੀਂੀ ਚੱਲਦਾ ਛੋਟੀ ਛੋਟੀ ਔਦਤਾਂ ਦਾ ਨਾ ਕਿਹੜੀ ਬਿਮਾਰੀ ਬਣ ਜੇ ਸਾਹਮਣੇ ਆਜੇ ਕਿਹੜੀ
ਹਾਂ ਬਿਲਕੁਲ ਪਤਾ ਨਹੀਂ ਲੱਗਦਾ
ਉਹ ਤਾਂ ਹੀ ਬਾਹਰੋਂ ਲੱਗਦਾ ਬੰਦਾ ਕਿ ਚੰਗਾ ਭਲਾ ਚੰਗਾ ਭਲਾ ਅੰਦਰ ਨਹੀਂ ਪਤਾ ਹੁੰਦਾ ਕੀ ਚੱਲ ਰਿਹਾ ਕੀ ਨਹੀਂ ਇਕਦਮ ਹੀ ਫੇਰ ਉਹ ਬਿਮਾਰੀ ਸਾਹਮਣੇ ਆ ਜਾਂਦੀ ਹੈ ਚਲੋ ਪਕੜੇ ਨ ਚ ਆਜੇ ਉਸ ਹਾਲਤ ਵਿੱਚ ਪਕੜੀ ਜਾਏ ਨਾ ਜਿੱਥੇ ਇਲਾਜ ਸੰਭਵ ਹੈਗਾ
ਸਹੀ ਗੱਲ ਏ ਹਾਂ ਹਾਂ
ਉੱਥੇ ਇਲਾਜ ਫਿਰ ਸਹੀ ਇਲਾਜ ਵੀ ਮਿਲ ਜਾਏ ਟਾਈਮ ਨਾਲ ਵਧੀਆ ਨਿ ਤੇ ਕਈ ਵਾਰ ਹੁੰਦਾ ਹੈ ਕਈ ਡਾਕਟਰ ਵੀ ਪੱਲੇ ਨਹੀਂੀ ਪੈਂਦੇ ਸਹੀ ਉਹ ਫੜ ਕੇ ਹੀ ਰੱਖਦੇ ਮਰੀਜ਼ ਨੂੰ ਬਿਮਾਰੀ ਵੱਧ ਵੱਧਦੀ ਜਾਂਦੀ ਹੈ ਫਿਰ
ਹਾਂ ਹਾਂ
ਸਹੀ ਇਲਾਜ ਮਿਲਣਾ ਵੀ ਫੇਿਰ ਨਾ ਉਹ ਵੀ ਕਿਸਮਤ ਨਾਲ ਮਿਲਦਾ ਕਿ ਸਹੀ ਇਲਾਜ ਚੱਲ ਕਿੱਧਰੋਂ ਮਿਲ ਗਿਆ ਉਹ ਗੱਲ ਹੋ ਜਾਂਦੀ ਹੈ
ਕਈਆਂ ਨੂੰ ਤਾਂ ਬਿਲਕੁਲ ਇਲਾਜ ਹੁੰਦਾ ਹੀ ਨਹੀਂ ਬਈ ਕੋਈ ਐਸ
ਹਾਂ ਹੁਣ ਜਿਸਦਾ ਮੇਰੇ ਪਾਪਾ ਸੀ ਉਹਨਾਂ ਦਾ ਕਦੀ ਕੁਛ ਸਿੰਮਟਮ ਆਉਂਦਾ ਪਹਿਲੇ ਕੋਈ ਸ਼ੁਰੂ 'ਚ ਪਹਿਲ ਕਿਸੀ ਸਟੇਜ 'ਤੇ ਤਾਂ ਇਲਾਜ ਹੋ ਜਾਂਦਾ ਹੁਣ ਉਹਨਾਂ ਦਾ ਸਿਮਟਮ ਆਇਆ ਜਦੋਂ ਬਿਲਕੁਲ ਕੁਲ ਹਿ ਖਤਮ ਸੀ ਸਟੇਜ ਉਹੀ ਹੈ ਨਾ, ਕਈ ਵਾਰ ਹੁੰਦਾ ਹੈ। ਕੁਛ ਸਟੇਜ ਦੇ, ਉੱਪਰ ਸਰੀਰ 'ਚ ਨਜ਼ਰ ਆਉਣਾ ਕੁਛ ਸ਼ੁਰੂ ਹੋ ਜਾਂਦਾ, ਅਤੇ ਇਲਾਜ ਹੋ ਜਾਂਦਾ ਉਦੋਂ ਉਹੀ, ਕਹਿੰਦੇ ਸਭ ਕਮਤ ਦਾ ਖੇਲ ਹੈ।
ਮੱਦਾ ਖੇਲ਼ੇ ਸਹੀ ਗੱਲ ਹੈ ਇਹ ਤੇ ਹੈ ਕਹਿੰਦੇ ਨੇ ਇਹਦਾ ਤੇ, ਪਤਾ ਹੀ ਲਾਸਟ ਸਟੇਜ 'ਤੇ ਲੱਗਦਾ ਐ ਨਿ ਪਤਾ।
ਹਾਂ, ਯਾ ਤੇ ਆਪਣੇ ਟੈਸਟ, ਟੁਸਟ ਕਰਾਂਦੇ ਰੋ ਨਾ, ਜੇੜੇ ਲੋਕ ਕਰਾਂਦੇ ਰਹੰਦੇ ਨੇ ਪੂਰੇ ਸਰੀਰ ਦੇ ਹਰ ਛੇ ਮੀਨੇ ਨੂੰ ਤੇ ਫੇਰ ਵੀ ਕੁਛ ਨਾ ਕੁਛ ਪਤਾ ਲੱਗਦਾ ਰਹੰਦਾ ਕੀ ਏਹ ਚੱਲ ਰੲਈ ਏ ਦਿੱਕਤ।
ਹਾਂ
ਹਾਂ ਬਸ
ਚਲੋ, ਬਾਕੀ ਸਾਰੀ ਨਸੀਬਾਂ ਦੀ ਗੱਲ ਹੁੰਦੀ ਏ।
ਹਾਂ, ਸਾਡੇ ਵੱਡੇ ਵੀ ਏੰਝ ਨੇ ਨਾ ਜਰਾ ਮਾਸਾ ਹੋਏਗਾ ਵੀ ਦੁਖ ੳਹ ਜਾਹਿਰ ਨੀ ਹੁਨ
ਹਾਂ, ਹੋਨ ਨੀ ਦਿੰਦੇ, ਸਹੀ ਗੱਲ ਏ। ਨਾ ਆਪ ਮਸੂਸ ਕਰਨਗੇ, ਨਾ ਦੂਜੇ ਨੂੰ ਹੋਨ ਦੇਨਗੇ।
ਹੂੰ। ੳਹ ਪੈਲੇ ਲੋਕ ਜੇੜੇ ਸੀਗੇ ੳੰਝ ਸੀਗੇ।
ਹਾਂ।
ਅੱਜ-ਕੱਲ ਦੇ ਜਰਾ-ਜਰਾ ਜੀ ਕੋਈ ਤਕਲੀਫ਼ ਨਈ ਝਲੀ ਜਾਂਦੀ ਸਰੀਰਾਂ ਤੋਂ ਜਰਾ ਜਾ ਸਿਰ ਦਰਦ ਹੋਏਆ ਨੀ ਕਿਸੇ ਦਾ ਤੇ, ਕੋਈ ਬੈਡ ਤੋਂ ਹੀ ਨਈ ਉਠਦਾ।
ਬੈਡ ਤੋਂ, ਹਾਂ।
ਹਾਂ। ਚਲੋ, ਹੁਨ ਠੀਕ ਨੇ ਮੰਮੀ ਤੁਹਾਡੇ
ਹਾ ਹਾਂ, ਹੁਨ ਤੇ ਠੀਕ ਨੇ।
ਚਲੋ, ਦਵਾਈ-ਦੁਵਈ ਖਾਂਦੇ ਰਹਨ ਨਾ ਟਾਈਮ ਨਾਲ।
ਹਾਂ, ਨਈ ਦਵਾਈ ਤੇ ਹਜੇ ਚੱਲਦੀ ਪਈ ਏ। ਖਾਂਦੇ ਨੇ ਦਵਾਈ ਤੇ ਹੋਰ ਸੁਣਾਓ, ਤੁਸੀਂ ਸੁਣਾਓ ਪਣੇ ਘਰ ਦੀ।
ਕੇ ਆਵਾਂ, ਦਿਮਾਗ ਚ ਤੇ ਰੈਂਦਾ ਮਿਲੀ ਨਈ, ਮੈਂ ਬੜਾ ਟਾਈਮ ਹੋ ਗਿਆ।
ਹਾਂ, ਹਾਂ
ਤੇ ਤੁਸੀਂ ਵੀ ਆ ਇੱਕ ਦਿਨ ਬਨਾ ਲੈਨਾ ੳਦੋਂ ਈ।
ਹਾਂ ਵੇਖਾਂਗੀ ਮੈਂ ਵੀ, ਜਾਨਾ ਤੇ ਹੈ। ਸਲਾਹ ਤੇ ਬਨਾਦੀ ਪਈ ਆ ਮੈਂ
ਜਾਵਾਂਗੀ ਮੈਂ ਇੱਕ ਦਿਨ ਵਾਸਤੇ ਈ, ਮੈਂ ਕੇਆ ਚੱਲ ਅਪਨੇ ਹੋਰ ਵੀ ਨੇ ੳਨਾਂ ਨੂੰ ਮਿਲ ਲਵਾਂਗੀ ਨਾਲੇ ਚੱਲ, ਤੁਹਾਡੀ ਮੰਮੀ ਦਾ ਵੀ ਪਤਾ ਕਰਦੀ ਆਵਾਂਗੀ।
ਹਾਂ-ਹਾਂ।
ਮੈਂ ਕਿਆ ਚੱਲ, ਫੇਰ ਅਸੀ ਵੀ ਮਿਲ ਲਾਂਗੇ, ਜੇ ਤੁਹਾਡਾ ਬਨੇਗਾ ਤੇ ਮੈਂ ਤਾਨੂੰ ਦੱਸ ਦੇਆਂਗੀ। ਹਾਂ, ਜਾਦਾ ਟੈਮ ਅਸ ਕਿਤੇ ਨੀ ਬਨ ਰਏ, ਇੱਕੋ ਈ ਦਿਨ ਇੱਕੋ ਰਾਤ ਰੁਕਨਾ ਹੋਏਆ ਤੇ ਰੁਕ ਜਾਂਗੀ, ਬਾਕੀ
ਅੱਛਾ।
ਹਾਂ
ਤੇ ਹਾ ਮੈਂ ਤਾਨੂੰ ਦੱਸ
ਤੇ ਹਾਂ ਹਾਂ।
ਹੋਰ
ਤੁਹਾਡੇ ਠੀਕ ਐ ਘਰ ਤੁਹਾਡੇ ਇੱਧਰ। ਤੁਹਾਡੀ ਮਦਰ ਇਨ ਲੋ ਠੀਕ ਨੇ, ਉਹਨਾਂ ਦੀ ਤਬੀਅਤ ਠੀਕ। ਰਹਿੰਦੀ ਐ।
ਹਾਂ-ਹਾਂ ਠੀਕ ਰਹਿੰਦੇ ਨੇ ਹੁਣ ਤੇ, ਪਿੱਛੇ ਜੇ ਹੋ- ਗਏ ਸੀ ਥੋੜੇ, ਹੁਣ ਤੇ ਠੀਕ ਨੇ ਬਿਲਕੁਲ। ਬਸ ਸਿਆਨੇ ਸਰੀਰ ਦਾ ਇੰਝ ਈ ਚੱਲਦਾ ਰਹਿੰਦਾ ਐ, ਬਸ।
ਹਾਂ, ਪਰ ਫੇਰ ਵੀ ਦੇਖੋ ਵੱ- ਦੇ ਕਾਫੀ ਏਜ ਹੈਗੀ ਉਹਨਾਂ ਦੀ, ਹੁਣ ਪਹਿਲੀਆਂ ਖੁਰਾਕਾਂ ਨੇ ਜੇ, ਦੇਖਲੋ ਤਾਂ ਹੀ ਹਲੇ ਤੱਕਨ, ਸਹੀ ਚੱਲ ਰਿਹਾ ਚੱਲ ਰਿਹਾ ਮਾਮਲਾ।
ਸਹੀ ਗੱਲ ਏ- ਸਹੀ ਗੱਲ ਏ।
ਕਾ ਦੀ ਹੈਗੀ ਐ ਬਸ।
ਹਾਂ। ਪੌੜੀਆਂ ਲੈ ਚੜ ਲੈਂਦੇ ਨੇ, ਆਪਣੇ ਸੂਟ ਆਪਣਾ ਧੋ ਲੈਂਦੇ ਨੇ।
ਹਾਂ-ਹਾਂ ਉਹੀ ਨਾ, ਕੁਛ ਹਿੰਮਤੀ ਵੀ। ਥੋੜਾ ਹੈਗੇ ਨੇ ਪਹਿਲੇ ਦੇ ਲੋਕ ਨਾ, ਹਾਲੇ ਤੱਕਨ।
ਬਸ ਆਪਣੇ ਸਰੀਰ ਨੂੰ ਚਲਾਂਦੇ ਰਹਿਣਾ ਚਾਹੀਦਾ। ਜਿੱ- ਤੇ ਬਹਿ ਗਏ ਤੇ ਫੇਰ ਬਹਿ ਈ ਗਏ, ਹਾਂ। ਹਾਂ
ਹੂੰ।
ਠੀਕ ਐ।
ਚਲੋ ਵਧੀਆ, ਚੱਲਦੇ ਰਹਿਣਾ ਚਾਹੀਦਾ।
ਹਾਂ-ਹਾਂ ਸਰੀਰ ਚੱਲਦਾ ਰਹੇ ਤੇ ਸਹੀ ਹੈ।
ਹਾਂ।
ਤੇ,
ਮੈਂ ਵੀ ਹੁਣ ਬਣਾਵਾਂਗੀ, ਰੁਟੀਨ ਆਪਣਾ ਕੋਈ ਸੈਰ- ਸੂਰ ਦਾ।
ਹਾਂ ਰੋਟੀ ਖਾ ਕੇ ਰਾਤ, ਰਾਤੀ ਚਲੇ ਗਏ, ਸਵੇਰੇ ਚਲੇ ਗਏ।
ਹਾਂ।
ਸਵੇਰੇ-ਸਵੇਰੇ ਉੱਠ ਕੇ ਬੜਾ ਮੁਸ਼ਕਿਲ ਲੱਗਦਾ ਜਾਣਾ। ਮੈਨੂੰ ਤੇ,
ਘਰ ਦੀ ਜਿੰਮੇਵਾਰੀਆਂ ਹੋਣ ਨਾ ਉਸ ਬੰਦੇ ਨੂੰ ਹੁੰਦਾ ਜੇ ਉੱਠ ਗਏ ਆ। ਉਹ ਪੂਰੀਆਂ,
ਹਾਂ-ਹਾਂ ਕੰਮ ਕਰ ਲਈਏ, ਸਹੀ ਗੱਲ ਹੈ।
ਕੋਈ ਹੋਰ ਹੋਏ ਨਾ ਨਾਲ ਦੂਜਾ ਹੱਥ ਫੇਰ ਬੰਦਾ ਸੋਚ ਲੈਂਦਾ ਚੱਲ।
ਹਾਂ ਬਸ ਸਾਰੇ ਸਹੀ ਗੱਲ ਹੈ। ਸਾਰਾ ਦਿਨ ਕੰਮ ਵਿੱਚ ਹੀ ਨਿਕਲ ਜਾਂਦਾ ਇੰਜ ਏ ਹੀ।
ਸਹੀ ਗੱਲ ਹੈ। ਚਲੋ-ਚਲੋ ਠੀਕ ਹੈ। ਫੈਰ- ਫੇਰ ਮੈਂ ਬਣਾਉਦੇ ਆ। ਪ੍ਰੋਗਰਾਮ ਮਿਲਣ,
ਹਾਂ, ਹਾਂ, ਹਾਂ ਚਲੋ ਠੀਕ ਹੈ। ਹਾਂਜੀ ਓਕੇ, ਸਤਿ ਸ਼੍ਰੀ ਅਕਾਲ।